ਹੈਲੋ
ਵਧੀਆ ਮੈਮ ਤੁਸੀਂ ਦੱਸੋ। ਥੋੜ੍ਹਾ ਨੈਟਵਰਕ ਸਹੀ ਨਹੀਂ ਚੱਲ ਰਿਹਾ ਹੈਗਾ। ਮੈਮ ਤੁਸੀਂ ਥੋੜਾ ਸਾਈਡ ਹੋਵੋ।
ਅੱਛਾ ਦੇਖੋ ਹੁਣ ਕਿਵੇਂ, ਚੱਲ ਰਿਹਾ ਸਹੀ ਆ ਇਹ?
ਹਾਂਜੀ, ਹਾਂਜੀ ਉਹ ਆਵਾਜ਼ ਕੱਟ- ਕੱਟ ਕੇ ਆ ਰਹੀ ਸੀ।
ਅੱਛਾ ਜੀ ਅੱਛਾ ਉਹ ਹਾਂ ਕਈ ਵਾਰ ਆਹ ਹਨੇਰੀ ਕਰਕੇ ਹੁਣ ਥੋੜ੍ਹੀ ਜਿਹੀ ਦਿੱਕਤ ਹੋ ਗਈ ਸੀਗੀ।
ਹਾਂਜੀ
ਹਾਂਜੀ ਹੋਰ ਤੁਸੀਂ ਕੀ ਕਰ ਰਹੇ ਸੀ ਮੈਮ
ਕੁਛ ਨੀ ਬਸ ਮੈਂ ਪਹਿਲਾਂ ਸੋਈ ਪਈ ਸੀ ਹੁਣ ਉੱਠੀਆਂ
ਅੱਛਾ ਜੀ
ਹਾਂਜੀ
ਬਹੁਤ ਵਧੀਆ ਕੀਤਾ ਤੁਸੀਂ ਨੇ ਰੈਸਟ ਕਰਨੀ ਤਾਂ ਬਹੁਤ ਜ਼ਰੂਰੀ ਹੈ
ਹਾਂਜੀ ਵੈਸੇ ਤਾਂ ਮੈਂ ਪਈ ਸੀ ਫਿਰ ਇੱਕ ਦਮ ਹੀ ਨੀਂਦ ਆ ਗਈ ਮੈਂ ਕਿਹਾ ਚਲੋ ਸੋਈ ਜਾਂਦੀ ਹਾਂ
ਹਾਂਜੀ ਹਾਂ ਹਾਂਜੀ ਦਿਨ ਵੱਡੇ ਨੇ ਨਾ ਤਾਂ ਕਰਕੇ ਐ ਨਹੀਂ ਮੈਂ ਤਾਂ ਨਹੀਂ ਸੋਈ ਹੈਗੀ
ਫਿਰ ਤੁਸੀਂ ਕੀ ਕੀਤਾ ਸਾਰਾ ਦਿਨ
ਵੀ ਰੱਖਿਆ ਬੇਬੀ ਰੱਖਣ ਤੋਂ ਬਾਅਦ ਮੈਂ ਕਾਸਟਰਡ ਬਣਾਇਆ ਹਸਬੈਂਡ ਲਈ
ਅੱਛਾ ਵਧੀਆ ਚਲੋ
ਹਾਂਜੀ ਤੇ ਹੁਣ ਮੈਂ ਬਲੋਗ ਦੇਖ ਰਹੀ ਸੀ ਖ਼ੁਸ਼ੀ ਤੇ ਰੀਪਨ ਵਾਲਾ
ਠੀਕ ਹੈ ਜੀ
ਹਾਂਜੀ ਉਹ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਵਿੱਚ ਜਾ ਕੇ ਬਲੋਗ ਬਣਾਉਂਦੇ ਨੇ
ਵਧੀਆ ਚਲੋ ਤੁਹਾਡਾ ਟਾਈਮ ਪਾਸ ਹੋ ਜਾਂਦਾ
ਹਾਂਜੀ ਚਲੋ ਇਹ ਵੀ ਹੈ ਨਾ ਉੱਥੋਂ ਨੌਲੇਜ ਮਿਲਦੀ ਹੈ ਨਾ ਅਲੱਗ ਅਲੱਗ ਕੰਟਰੀਜ਼ ਦੇ ਬਾਰੇ
ਹਾਂਜੀ
ਉੱਥੋਂ ਦੇ ਉਹ ਪਲੇਸ ਲਾ ਲਓ ਵੀ ਖਾਣਾ ਇਹ ਸਾਰਾ ਕੁਛ ਦਿਖਾਉਂ ਦੇ ਨੇਗੇ ਉੱਥੋਂ ਦੇ ਲੋਕਾਂ ਨਾਲ ਮਿਲਦੇ ਜੁਲਦੇ ਨੇਗੇ
ਵਧੀਆ ਚਲੋ ਮੇਰੇ ਤਾਂ ਹੈ ਨੀ ਇਹਨਾਂ ਦੇ ਵਿੱਚ ਇੰਟਰਸਟ ਮੈਂ ਤਾਂ ਕੋਈ ਵਲੋਗ ਵਗੈਰਾ ਨਹੀਂ ਦੇਖਦੀ ਹੈਗੀ
ਅੱਛਾ ਮੈਨੂੰ ਵੈਸੇ ਵਧੀਆ ਲੱਗਦੇ ਨੇ ਕਿਉਂਕਿ ਦੂਜ ਜੇ ਦੇਸ਼ਾਂ ਬਾਰੇ ਜਾਣਨਾ ਵਧੀਆ ਲੱਗਦਾ ਹੈਗਾ
ਹਾਂਜੀ
ਕਿਉਂਕਿ ਉਹ ਜਦੋਂ ਨਵੀਆਂ ਨਵੀਆਂ ਜਗ੍ਹਾ ਦਿਖਾਉਂਦੇ ਨੇਗੇ ਤਾਂ ਉਹਨਾਂ ਚ ਇੰਟਰਸਟ ਜਿਹਾ ਪੈਦਾ ਹੋ ਜਾਂਦਾ ਵੀ ਹੁਣ ਇਸ ਤੋਂ ਬਾਅਦ ਇਹ ਕਿੱਥੇ ਘੁੰਮਣ ਜਾਣਗੇ ਕੀ ਕਰਨਗੇ
ਹਾਂਜੀ ਇਹ ਤਾਂ ਹੈ
ਤਾਂ ਕਰਕੇ
ਵਧੀਆ ਚਲੋ ਹੋਰ ਸਬਜ਼ੀ ਵਗੈਰਾ ਬਣਾ ਲਈ ਤੁਸੀਂ
ਨਹੀਂ ਬਣਾਈ ਨੀ ਹੈਗੀ ਅਸੀਂ
ਠੀਕ ਹੈ ਹੋਰ ਕੀ ਫੇਰ ਐਵੇਂ ਖਾਂਗਓਗੇ ਅੱਜ,
ਨਹੀਂ ਨਹੀਂ ਅਸੀਂ ਬਣਾਵਾਂਗੇ ਹਲੇੇ ਕਿਉਂਕਿ ਬੇਟਾ ਸੁਤਾ ਪਿਆ ਸੀਗਾ।
ਅੱਛਾ ਵਧੀਆ ਚਲੋ,
ਹੁਣ ਉਹ ਉੱਠ ਗਿਆ ਬਸ ਉਹਨੂੰ ਦੁੱਧ ਦੇ ਕੇ,, ਫਿਰ ਬਸ ਨੀਚੇ ਜਾਵਾਂਗੇ।
ਵਧੀਆ ਚਲੋ,
ਹੋਰ ਅੱਜ ਤਾਂ ਅਸੀਂ ਨੇ ਦਾਲ ਹੀ ਬਣਾਉਣੀ ਹੈ ਕਹਿੰਦੇ ਰੋਜ਼ ਰੋਜ਼ ਸਬਜ਼ੀ ਖਾ ਕੇ ਅੱਕ ਜਾਨੇ ਆਂ ਗੇ।
ਹਾਂਜੀ ਇਹ ਤਾਂ ਹੈ।
ਫਿਰ ਅਸੀਂ ਅੱਜ ਮੂੰਗੀ ਮਰਸਰੀ ਬਣਾਵਾਂਗੇ।
ਵਧੀਆ ਚਲੋ ਅੱਜ ਕੋਈ, ਅਲੱਗ ਤੋਂ ਸਬਜ਼ੀ ਹੋ ਦਾਲ ਹੋਜੂਗੀ।
ਹਾਂਜੀ ਹਾਂ ਕਿਉਂਕਿ ਕਾਫੀ ਦਿਨ ਹੋ ਗਏ ਨਾ ਅਸੀਂ ਬਣਾਈ ਨਹੀਂ ਹੈਗੀ। ਹੂੰ,
ਹਾਂਜੀ, ਅਸੀਂ ਤੇ ਘੱਟ ਹੀ ਬਣਾਉਦੇ ਹਾਂ ਦਾਲਾਂ, ਵਗੈਰਾ ਸਬਜ਼ੀ ਬਣਾਉਣੇ ਅਸੀ ਤਾਂ ਰੋਜ਼ ਜੀ,
ਵਧੀਆ ਗੱਲ ਐ ਗੀ, ਕਿਉਂਕਿ ਸਬਜ਼ੀ ਦਾ ਹਰੀ ਬਹੁਤ ਵਧੀਆ ਹੁੰਦੀ ਦੀਆ
ਹੂੰ,
ਫੇਰ ਉਸ ਤੋਂ ਬਾਅਦ ਗੰਢੇ ਬਣਾਉਣੇ ਨੇ ਸੁੱਕੇ
ਠੀਕ ਹੈ ਜੀ ਵਧੀਆ ਚਲੋ।
ਉਹ ਮੇਰੇ ਹਸਬੈਂਡ ਨੀ ਖਾਂਦੇ ਹੈਗੇ ਮੂੰਗੀ ਮਾਸਰੀ ਕਹਿਣਗੇ ਸਵਾਦ ਨੀ ਬਣਦੀ ਤਾਂ
ਠੀਕ ਹੈ ਜੀ,
ਹੋਰ
ਹੋਰ ਸੁਣਾਓ ਘਰ ਸਾਰੇ ਕਿਵੇਂ ਨੇ?
ਸਾਰੇ ਵਧੀਆ ਜੀ, ਤੁਸੀਂ ਆਪਣੇ ਦੱਸੋ ਕਿਵੇਂ ਨੇ?
ਵਧੀਆ ਸਾਰੇ,
ਅੱਛਾ ਹੋਰ ਪਰਿਵਾਰ ਦੇ ਸਾਰੇ ਮੈਂਬਰ ਕੀ ਕਰ ਰਹੇ ਨੇ ਤੁਹਾਡੇ
ਕੁਛ ਨੀ ਬਸ ਮੰਮੀ ਮਿਰਚਾਂ ਕੱਟਣ ਲੱਗੀ ਪਈ ਸੀ।
ਅੱਛਾ, ਮਿਰਚਾਂ ਕਾਹਦੇ ਲਈ?
ਵੈਸੇ ਮੈਗੀ ਬਣਾਉਣ ਦੀ ਸੋਚ ਰਹੀ ਸੀ ਮੈਂ ਔਚ ਪਾਣ ਨੂੰ
ਅੱਛਾ-ਅੱਛਾ, ਹਰੀ ਮਿਰਚ?
ਹਾਂਜੀ ਹਾਂ
ਤੁਹਾਨੂੰ ਜ਼ਿਆਦਾ ਨਹੀਂ ਲੱਗਦੀ ਹਰੀ ਮਿਰਚ ਵੀ ਤੇਜ਼ ਹੁੰਦੀ ਆ ਉਹ
ਨਹੀਂ ਘਰੇ ਲੱਗੀਆਂ ਹੋਈਆਂ ਨੇ ਉਹ ਇੰਨੀਆਂ ਤੇਜ਼ ਨਹੀਂ ਹੈਗੀਆਂ
ਅੱਛਾ ਅੱਛਾ ਇਹ ਤਾਂ ਬਹੁਤ ਵਧੀਆ ਹੈਗਾ
ਹਾਂਜੀ ਉਹ ਮਤਲਬ ਅਸੀਂ ਸਾਰੀਆਂ ਸਬਜ਼ੀਆਂ ਦੇ ਵਿੱਚ ਹੀ ਹੁਣ ਹਰੀਆਂ ਮਿਰਚਾਂ ਪਾਉਣੇ ਹੇਗੇ
ਹਾਂਜੀ ਹਾਂ ਕਹਿੰਦੇ ਨੇ ਵੀ ਹਰੀ ਸਬ ਅਹ ਹਰੀ ਮਿਰਚ ਖਾਓ ਬਹੁਤ ਵਧੀਆ ਹੁੰਦੀ ਹੈਗੀ
ਹਾਂਜੀ
ਮੈਂ ਉੱਥੇ ਤਾਂ ਖਾਈ ਹੀ ਨੀ ਜਾਂਦੀ ਹੈਗੀ ਪਤਾ ਨੀ ਕਿਉਂ
ਕਿਉਂ ਤੁਹਾਡੇ ਤੋਂ ਕਿਉਂ ਨਹੀਂ ਖਾਧੀ ਵੈਸੇ ਮੈਂ ਐਵੇਂ ਉਹ ਨਹੀਂ ਖਾਂਦੀ ਹੈਗੀ ਮਤਲਬ ਵੀ ਜਦੋਂ ਰੋਟੀਆਂ ਖਾ ਲੈਂਦੇ ਨੇ ਕਈ
ਹਾਂਜੀ ਹਾਂ ਹਾਂਜੀ ਉਹ ਕਹਿੰਦੇ ਵੀ ਰੋਟੀ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਬਹੁਤ ਖਾਂਦੀ ਕਦੇ ਨੇ ਵੀ ਜਿਵੇਂ ਕੱਦੂ ਦੀ ਸਬਜ਼ੀ ਨਾਲ
ਠੀਕ ਅਸੀਂ ਤਾਂ ਮਤਲਬ ਜਦੋਂ ਕਦੋਂ ਕੱਦੂ ਦੀ ਸਬਜ਼ੀ ਬਣਾਉਂਦੇ ਹਾਂ ਉਹਦੇ ਵਿੱਚ ਵੀ ਹਰੀਆਂ ਪਾਉਂਦੇ ਹਾਂ ਲਾਲ ਮਿਰਚ ਨਾਲ ਤਾਂ ਸਬਜ਼ੀ ਈ ਨੀ ਵਧੀਆ ਲੱਗਦੀ ਹੈਗੀ
ਅੱਛਾ ਫਿਰ ਉਹ ਕਹਿੰਦੇ ਨੇ ਵੀ ਨਾਲੇ ਅਲੱਗ ਤੋਂ ਟੇਸਟ ਹੋ ਜਾਂਦਾ ਹੈਗਾ ਵੀ ਹਰੀ ਮਿਰਚ ਦਾ ਅਲੱਗ ਟੇਸਟ ਹੁੰਦਾ ਤੇ ਰੈਡ ਮਿਰਚ ਦਾ ਵੀ ਜਿਹੜਾ ਅਲੱਗ ਟੇਸਟ ਹੁੰਦਾ ਤੁਹਾਨੂੰ ਕੋਈ ਫ਼ਰਕ ਲੱਗਦਾ ਉਹਦੇ ਵਿੱਚ
ਹੁੰਦਾ ਮਤਲਬ ਹਰੀਆਂ ਸਬਜ਼ੀਆਂ ਨਾਲ ਹਰੀਆਂ ਮਿਰਚਾਂ ਨਾਲ ਤਾਂ ਸਬਜ਼ੀ ਵਧੀਆ ਬਣ ਜਾਂਦੀ ਹੈ ਵਧੀਆ ਟੇਸਟ ਆਉਂਦਾ ਲਾਲ ਨਹੀਂ ਆਉਂਦਾ
ਅੱਛਾ ਵੀ ਮਤਲਬ ਕਿ ਤੁਹਾਨੂੰ ਆਦਤ ਬਣ ਗਈ ਨਾ ਹਰੀ ਮਿਰਚ
ਹਾਂਜੀ ਕੱਦੋਂ ਵੀ ਸਬਜ਼ੀ ਕੱਦੂ ਦੀ ਸਬਜ਼ੀ ਚ ਤਾਂ ਅਸੀਂ ਹਰੀ ਹੀ ਪਾਉਂਦੇ ਹਾਂ ਲਾਲ ਨਹੀਂ ਪਾਉਂਦੇ
ਅੱਛਾ ਅੱਛਾ ਹਾਂ ਕਹਿੰਦੇ ਨੇ ਵੀ ਹਰੀ ਮਿਰਚ ਖਾਣ ਦੇ ਫਾਇਦੇ ਬਹੁਤ ਨੇ ਗੇ ਜਿਵੇਂ ਕਿ ਕਹਿੰਦੇ ਵੀ ਤੇਜਾਬ ਨੀ ਬਣਦਾ ਹੈਗਾ ਦੂਜਾ ਵੀ ਕਹਿੰਦੇ ਨੇ ਵੀ ਆਪਾਂ ਜਿਵੇਂ ਨਿਗਾ ਲਈ ਠੀਕ ਰਹਿੰਦਾ ਆਪਣੀ ਆਈਜ਼ ਬ ਲਈ
ਹਾਂਜੀ ਹਾਂ ਉਹ ਤਾਂ ਹੈ
ਕਿਉਂਕਿ ਘਰ ਦੀ ਤਾਂ ਬਹੁਤ ਬੈਨੀਫਿਟ ਟ ਨਗੇ ਦੇ ਹਰੀ ਮਿਰਚ ਦੇ
ਹਾਂਜੀ
ਇਹ ਪਤਾ ਨੀ ਵੀ ਲਾਲ ਮਿਕਸ ਦੇ ਵਿੱਚ ਮਿਰਚ ਦੇ ਵਿੱਚ ਕੀ ਮਿਕਸ ਕੀਤਾ ਹੋਵੇ ਜਿਹੜੀ ਆਪਾਂ ਬਾਜ਼ਾਰ ਦੇ ਵਿੱਚ ਲਿਆਉਣੇ ਹੇਗੇ
ਉਹਦੇ ਵਿੱਚ ਤਾਂ ਬਹੁਤ ਜਿਆਦਾ ਕੈਮੀਕਲ ਹੁੰਦਾ ਕਲਰ ਹੀ ਬਹੁਤ ਹੁੰਦਾ ਮਿਰਚ ਹਜੇ ਘੱਟ ਤੇਜ਼ ਹੁੰਦੀ ਕਲਰ ਬਹੁਤ ਹੁੰਦਾ ਹੈ
ਕਿਉਂਕਿ ਉਹ ਰੈਡਨੈਸ ਜੀ ਨਾ ਦਾਲ ਸਬਜ਼ੀ ਦੇ ਵਿੱਚ ਬਹੁਤ ਆਉਂਦੀ ਹੈ ਹੈਗੀ
ਹਾਂਜੀ
ਇਹ ਤਾਂ ਹੈ ਕਿਉਂਕਿ ਪਹਿਲਾਂ ਪਹਿਲਾਂ ਮੈਂ ਨਾ ਇੱਕ ਦੋ ਵਾਰ ਹਰੀ ਮਿਰਚ ਵਾਲੀ ਦਾਲ ਸਬਜ਼ੀ ਖਾਧੀ ਹੈਗੀ ਮੈਨੂੰ ਉਹਦਾ ਟੇਸਟ ਨਾ ਅਲੱਗ ਤੋਂ ਹੋ ਜਾਂਦਾ ਹੈਗਾ ਪਤਾ ਨੀ ਹੁਣ ਉਹਦੇ ਅਹ ਲਾਲ ਮਿਰਚ ਵਾਲੀ ਸਬਜ਼ੀ ਦੇ ਵੀ ਆਪਾਂ ਆਦਿ ਹੋ ਰਹੇ ਆ ਗਏ
ਜੀ ਉਹ ਤਾਂ ਹੈ, ਬਟ ਹਰੀ ਮਿਰਚ ਵਾਲੀ ਸਬਜ਼ੀ ਵਧੀਆ ਵਧੀਆ ਹੁੰਦੀ ਐ
ਹਾਂਜੀ ਤੁਹਾਨੂੰ ਫੇਰ ਆਦਤ ਬਣ ਗਈ ਨਾ ਤਾਂ ਹੀ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ
ਹਾਂਜੀ
ਨਹੀਂ ਇਹ ਤਾਂ ਵਧੀਆ ਗੱਲ ਹੈਗੀ ਚਲੋ ਹਨਾ ਜਿੰਨੀ ਵੀ ਆਪਾਂ ਹਰੀ ਜੇ ਫਰੂਟ ਲਾ ਲਓ ਵੀ ਸਬਜ਼ੀ ਜੋ ਵੀ ਚੀਜ਼ ਖਾਵਾਂਗੇ ਵਧੀਆ ਗਾ
ਹਾਂਜੀ ਹਾਂ
ਕਿਉਂਕਿ ਮਾਰਕੀਟ ਦੇ ਵਿੱਚ ਤਾਂ ਹੁਣ ਬਹੁਤ ਜ਼ਿਆਦਾ ਲਾ ਲਓ ਵੀ ਤੁਸੀਂ ਕੈਮੀਕਲ ਆਲੀ ਹੀ ਆਉਂਦੀਆਂ ਨੇ
ਉੱਥੋਂ ਮਿਲਦੀਆਂ ਵੀ ਬੇਹੀਆਂ ਨੇ ਸਾਰੀਆਂ
ਹਾਂਜੀ ਹਾਂ ਹੁਣ ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਕਿਉਂਕਿ ਆਪਣੇ ਆਪ ਲਾ ਲਓ ਵੀ ਇੱਥੇ ਫਾਰਮ ਖੁੱਲ ਰਿਹਾ ਉੱਥੇ ਕਿੰਨੀਆਂ ਜ਼ਿਆਦਾ ਸਬਜ਼ੀਆਂ ਮਿਲਦੀਆਂ ਨੇਗੀਆਂ
ਹਾਂਜੀ
ਤੇ ਉੱਥੇ ਉਹ ਵੀ ਮਿਲਦੇ ਨੇ ਤਰਬੂਜ਼ ਬਹੁਤ ਟੇਸਟੀ ਨੇ ਕਹਿੰਦੇ ਵੀ
ਕਿੱਥੋਂ ਮਿਲਦੇ ਨੇ
ਆਪਣੇ ਆ ਪਿੰਡ ਦੇ ਵਿੱਚ ਫਾਰਮ ਨੀ ਖੁੱਲਿਆ ਹੋਇਆ ਜਿੱਥੇ
ਅੱਛਾ
ਫਾਰਮ ਸੈਵਨ ਸੈਵਨ ਟੀ ਵੈਜੀਟੇਬਲ ਵਾਲਾ
ਓਕੇ ਓਕੇ ਓਕੇ ਠੀਕ ਹੈ
ਹਾਂ ਉੱਥੋਂ ਕਹਿੰਦੇ ਵੀ ਬਹੁਤ ਜਿਆਦਾ ਸਬਜ਼ੀਆਂ ਗਰੋ ਕਰ ਰਹੇ ਨੇ ਉਹ
ਠੀਕ ਹੈ
ਹੂੰ ਮੈਂ ਕਿਹਾ ਵੀ ਇਹ ਬਹੁਤ ਵਧੀਆ ਲੋਕਾਂ ਨੂੰ ਹਨਾ ਉਤਸ਼ਾਹਿਤ ਕਰਨ ਲਈ ਨਾਲੇ ਲੋਕ ਸਬਜ਼ੀਆਂ ਘਰੇ ਉਗਾਉਣ ਲੱਗ ਜਾਣਗੇ
ਹਾਂਜੀ
ਨਾਲੇ ਐਵੇਂ ਹੈ ਵੀ ਜਿਹੜੇ ਲੋਕ ਮਿਡਲ ਕਲਾਸ ਦੇ ਨੇ ਵੀ ਉਹਨਾਂ ਨੂੰ ਕਿੰਨਾ ਰੁਜ਼ ਗਾਰ ਮਿਲਦਾ ਹੈਗਾ ਬਚਾਰੇ ਅਨਪੜ੍ਹ ਹੈਾ
ਹਾਂਜੀ ਹਾਂ ਵਧੀਆ ਸਾਰੇ ਉੱਥੇ ਲੋਕ ਵਾਲੇ ਤੇ ਸਾਰੇ ਉੱਥੇ ਲੱਗੇ ਹੋਏ ਨੇ ਕੰਮ ਤੇ
ਕਿਉਂਕਿ ਜਿਹੜੇ ਨੇੜੇ ਤੇੜੇ ਪਿੰਡਾਂ ਦੇ ਲੋਕ ਨੇ ਉਹ ਵੀ ਉੱਥੇ ਆ ਕੇ ਲੱਗ ਜਾਂਦੇ ਨੇ ਜਿਹਨਾਂ ਨਾਲ ਉਹਨਾਂ ਨੂੰ ਫਾਇਦਾ ਹੋ ਜਾਂਦਾ ਹੈਗਾ
ਹਾਂਜੀ ਜੀ ਹਾਂ
ਨਾਲੇ ਉਹਨਾਂ ਨੂੰ ਫਾਰਮ ਵਾਲਿਆਂ ਨੂੰ ਸੌਖਾ ਹੋ ਜਾਂਦਾ ਤੇ ਨਾਲੇ ਉਹਨਾਂ ਨੂੰ ਵਧੀਆ ਪੇਅ ਮਿਲੀ ਜਾਂਦੀ ਐ ਗੀ।
ਹਾਂਜੀ, ਤੁਸੀਂ ਨੀ ਆਉਣਾ ਹੈਗਾ ਹੁਣ ਪਿੰਡ
ਅਸੀਂ ਆਵਾਂਗੇ ਥੋੜੇ ਦਿਨਾਂ ਤੱਕ ਬਸ
ਕਦੋਂ ਆਉਂਗੇ,
ਦੇਖੋ ਵੀ ਹੁਣ ਦੀਦੀ ਆਉਣਗੇ ਕੱਲ ਨੂੰ ਉਸ ਉਸ ਤੋਂ ਬਾਅਦ ਦੇਖਾਂਗੇ ਹਾਂ ਦੇਖ ਦੇਖਦੇ ਆ ਵੀ ਕੀ ਸਿਸਟਮ ਐ ਗਾ ਘਰ ਦਾ ਜੀਰੀ ਲਾਉਣੀ ਐ ਗੀ,
ਹਾਂਜੀ-ਹਾਂਜੀ,
ਤਾਂ ਕਰਕੇ ਫਿਰ ਬਸ ਦੇਖਦੇ ਆ ਵੀ ਇਹਦੇ ਬਰਡੇ ਤੋਂ ਪਹਿਲਾਂ ਆਈਏ ਜਾਂ ਬਾਅਦ ਦੇ ਵਿੱਚ ਆਈਏ।
ਹਾਂਜੀ ਹਾਂ,
ਕਿਉਂਕਿ ਅਸੀਂ, ਬਹੁਤ ਕੰਮ ਨੇ ਗੇ,
ਚਲੋ ਕੋਈ ਨੀ ਕੰਮ ਵੀ ਵੈਸੇ ਵੀ ਜ਼ਰੂਰੀ ਹੁੰਦੇ ਨੇ,
ਹਾਂਜੀ ਹਾਂ, ਠੀਕ ਹੈ, ਮੈਮ ਚਲੋ ਮਿਲਦਿਆਂ ਨੈਕਸਟ ਕਾਲ ਤੇ ਈ,
ਹਾਂਜੀ-ਹਾਂਜੀ, ਹੁਣ ਕਰੋਗੇ ਤੁਸੀਂ ਨੈਕਸਟ ਕਾਲ ਜਾਂ ਫਿਰ ਬਾਅਦ ਚ ਕਰੋਂਗੇ।
ਹਾਂਜੀ ਨਾ ਹੁਣ ਹੀ ਕਰ ਲਾਂਗੇ ਜੇ ਕੋਈ ਤੁਹਾਨੂੰ ਕੰਮ ਹੈਗਾ ਤਾਂ ਮੈਂ ਬਾਅਦ ਦੇ ਵਿੱਚ ਕਰ ਲਾਂਗੀ।
ਨਹੀਂ ਮੈਂ ਤਾ ਫਰੀ ਸੀ।
ਅੱਛਾ-ਅੱਛਾ ਠੀਕ ਹੈ, ਜੀ ਠੀਕ ਹੈ। ਓਕੇ ਮੈਮ ਮੈਂ ਕਰਦੀ, ਠੀਕ,